ਉ ਸਸ ਸ੍ਰੀ ਕਾਲ ਜੀ।
ਕੀ ਹਾਲ ਚਾਲ ਨੇ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਡਿਸਟਰਬ ਤੇ ਨੀ ਕੀਤਾ ਮੈਂ?
ਨਹੀਂ-ਨਹੀਂ ਕੋਈ ਗੱਲ ਨਹੀਂ।
ਓਕੇ ਫੇਰ ਹੋਰ ਸਰ ਕੀ ਕਰ ਰਹੇ ਸੀ।
ਬਸ ਡਿਨਰ ਕਰਕੇ ਹੱਟੇ ਸੀਗੇ ਸਉਣ ਦੀ ਤਿਆਰੀ ਕਰ ਰਹੇ ਸੀ ਹਾਂਜੀ।
ਅੱਛਾ-ਅੱਛਾ ਠੀਕ ਹੈ ਮੈਂ ਵੀ ਬਸ ਡਿਨਰ ਕਰ ਲਿਆ ਸੀ ਮੈਂ ਕਿਹਾ ਦੋ ਮਿੰਟ ਫੋਨ ਨ ਦੇਖ ਲਈਏ ਇੱਕ ਬਹੁਤ ਦਿਨ ਹੋ ਗਏ ਗੱਲ ਨੀ ਸੀ ਹੋਈ।
ਹਾਂ ਚਲੋ ਹੁਣ ਛੁੱਟੀਆਂ ਵੀ ਖਤਮ ਹੋਣ ਲੱਗੀਆਂ ਨਾਲੇ।
ਹਾਂਜੀ ਹਾਂ ਛੁੱਟੀਆਂ ਖਤਮ ਹੋ ਰਹੀਆ ਸੀ ਉਹੀ ਮੈਂ ਸੋਚ ਰਹੀ ਸੀਗੀ ਵੀ ਮੈਨੂੰ ਲੱਗ ਰਿਹਾ ਸੀ, ਹੁਣ ਤਾਂ ਗਰਮੀ ਇੰਨੀ ਪੈ ਰਹੀ ਹੈ, ਤੇ ਪਾਣੀ ਦੀਆਂ ਤਾਂ ਮੈਨੂੰ ਲੱਗਦਾ ਚਾਰ -ਚਾਰ ਬੋਤਲਾਂ ਲੈ ਕੇ, ਜਾਣੀਆਂ ਪੈਣੀਆਂ ਆਪਾਂ ਨੂੰ ਸਕੂਲ।
ਹਾ -ਹਾ, ਵਾਕਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਜਾਂ ਤਾਂ ਛੁੱਟੀਆਂ ਐਕਸਟੈਂਡ ਕਰ ਦੇਣ
ਹਨਾ, ਜਿਹਦੇ ਚਾਂਸ ਘੱਟ ਲੱਗ ਰਹੇ ਹਜੇ।
ਕਿਉਂਕਿ ਮੈਨੂੰ, ਪਾਣੀ ਦੀ ਪਿਆਸ, ਇੰਨੀ ਜ਼ਿਆਦਾ ਲੱਗ ਰਹੀ ਹੈ, ਮੈਂ ਤਾਂ ਇਹ ਸੋਚ ਰਹੀ ਸੀ। ਵੀ, ਇੱਕ ਬ, ਇੱਕ ਬੈਗ ਤਾਂ, ਪਾਣੀ ਦੀਆਂ ਬੋਟਲ ਦਾ ਹੀ ਭਰ ਕੇ ਲੈ ਕੇ ਜਾਣਾ, ਮੈਂ ਇਸ ਵਾਰੀ।
ਹੁਣ, ਆਪਾਂ ਨੂੰ ਜਿਵੇਂ ਅ, ਜਾਣਾ ਹੈਗਾ ਸਕੂਲ ਤੇ, ਪਿਆ ਕਿਉਂਕਿ ਬੋਟਲ ਤਾਂ ਮੇਰੀ, ਤਾਂ, ਪਹਿਲੇ ਦੂਜੇ ਪੀਰੀਅਡ ਚ ਹੀ ਖ਼ਤਮ ਹੋ ਜਾਂਦੀ ਹੈ। ਪੈੰਤੀ ਕ ਬੋਤਲ ਦਾ, ਉਹ ਬਾਕੀ ਤਾਂ ਆਪਾਂ ਨੂੰ ਐਵੇਂ ਈ ਕਰਨਾ ਪੈਣਾ ਫੇਰ, ਕਿੰਨੀਆਂ ਹੀ ਬੋਤਲਾਂ ਲੈ ਕੇ ਜਾਵਾਂਗੇ, ਚਾਰ, ਪੰਜ ਬੋਤਲਾਂ। ਵੈਸੇ ਵੀ, ਪਾਣੀ ਪੀਣਾ ਤਾਂ ਵੈਸੇ ਹੀ, ਬਹੁਤ ਜਰੂਰੀ ਹੈਗਾ। ਪਾਣੀ ਦੇ ਇਮਪਟ, ਮਤਲਬ ਦੋ, ਤਿੰਨ ਲੀਟਰ ਤਾਂ, ਘੱਟੋ -ਘੱਟ ਪੀਣਾ ਹੀ ਚਾਹੀਦਾ, ਆਪਾਂ ਨੂੰ।
ਜੀ -ਜੀ ਇਹ ਤਾਂ, ਇੱਕ ਤਰ੍ਹਾਂ ਦੀ ਥੈਰੇਪੀ ਹੈ, ਜੀ ਜੇ ਪਾਣੀ ਠੀਕ ਤਰ੍ਹਾਂ ਪੀਤਾ ਜਾਏ ਨਾ।
ਅੱਛਾ।
ਤੇ, ਤਾਂ ਇਲਾਜ ਹੋ ਜਾਂਦਾ, ਕਿੰਨੀਆਂ ਬਿਮਾਰੀਆਂ ਦਾ। ਬਸ ਇਹ ਹੈ ਵੀ, ਸਮਝ ਆਉਣੀ ਚਾਈਦੀ ਏ, ਆਪਾਂ ਨੂੰ ਵੀ। ਇਸ ਤਰ੍ਹਾਂ ਤੇ, ਇਸ ਤਰ੍ਹਾਂ ਪੀਣਾ ਹੈ, ਥੋੜ੍ਹਾ ਜਿਹਾ ਤਰੀਕੇ ਨਾਲ। ਇੱਕ ਤਾਂ, ਰੋਟੀ ਖਾਂਦੇ ਸਾਰ ਨੀ, ਪੀਣਾ ਹੁੰਦਾ।
ਅੱਛਾ, ਹਾਂ, ਇਹ ਤੇ, ਕਾਫ਼ੀ ਸੁਣਿਆ ਮੈਂ ਵੀ।
ਹਾਂ, ਉਹਦੇ ਵਿੱਚ ਗੈਪ ਚਾਹੀਦਾ, ਅੱਧੇ -ਪੌਣੇ ਘੰਟੇ ਦਾ ਘੱਟੋ ਘੱਟ।
ਪਰ ਗੱਲ ਇਹ ਹੈ। ਕਿ ਜਦੋਂ ਅਹ ਕਈ ਵਾਰੀ, ਰੋਟੀ ਸਬਜ਼ੀ ਚ ਮਿਰਚ ਹੁੰਦੀ ਹੈ। ਜਾਂ, ਪਿਆਸ ਇੰਨੀ ਜ਼ਿਆਦਾ ਲੱਗਦੀ ਹੈ। ਫਿਰ ਤਾਂ ਰੁਕਿਆ ਨਹੀਂ ਜਾਂਦਾ।
ਹਾਂ, ਨਹੀਂ ਉਹ ਐਕਸੈਪਸ਼ਨ ਤਾਂ ਹੈਗੀ ਹੈ, ਪਰ ਆਦਤ ਨਹੀਂ ਬਣਨੀ ਚਾਹੀਦੀ। ਕਦੀ, ਤਾਂ, ਲੋੜ ਪਏ, ਹਾਂਜੀ।
ਹੂੰ- ਹੂੰ।
ਕੋਈ ਐਮਰਜੈਂਸੀ ਹੈ, ਮਿਰਚ ਲੱਗ ਗਈ, ਚਲੋ ਕੋਈ ਗੱਲ ਨਹੀਂ, ਦੋ ਘੁੱਟ ਪਾਣੀ ਪੀ ਲਿਆ, ਚਾਰ ਘੁਟ ਪੀ ਲਿਆ, ਮਤਲਬ ਰਜਕੇ ਨਹੀਂ ਪੀਣਾ ਇਸ ਤਰ੍ਹਾਂ।
ਅੱਛਾ।
ਹਾਂ।
ਠੀਕ ਹੈ।
ਠੀਕ ਹੈ ਨਾ।
ਹੂੰ।
ਬਸ ਛੋਟੀਆਂ- ਛੋਟੀਆਂ ਗੱਲਾਂ ਹੀ, ਨੇ ਥੋੜ੍ਹਾ ਜਿਹਾ ਧਿਆਨ ਦਿਓ, ਕਿ ਕਿੰਨਾ ਫਾਇਦਾ ਹੋਏਗਾ? !
ਹੂੰ -ਹੂੰ।
ਥੋੜ੍ਹੀ ਜਿਹੀ, ਅਣਗਹਿਲੀ ਕਰਾਂਗੇ, ਗਲਤ ਆਦਤ ਪੈ ਜਾਏਗੀ, ਫਿਰ ਬੱਚਿਆਂ ਨੂੰ ਵੀ ਉਹੀ ਆਦਤ ਪੈ ਜਾਂਦੀ ਹੈਗੀ ਏ।
ਹਮ, ਹਾਂ ਸਹੀ ਗੱਲ ਹੈ। ਬੱਚੇ ਤਾਂ ਦੇਖ ਕੇ ਹੀ ਸਿੱਖਦੇ ਨੇ।
ਹਾਂ, ਸੋ ਜਿਸ ਤਰ੍ਹਾਂ ਬੱਚਿਆਂ ਦੇ, ਸਾਹਮਣੇ ਕਰਾਂਗੇ ਬੱਚੇ ਸਿੱਖਣਗੇ।
ਹਮ- ਹਮ, ਹਮ।
ਇਸ ਕਰਕੇ, ਥੋੜ੍ਹਾ ਜਿਹਾ ਧਿਆਨ ਨਾਲ ਉਹਨਾਂ ਨੂੰ ਵੀ, ਪਤਾ ਲੱਗੇ ਵੀ, ਹਾਂ ਗੈਪ ਰੱਖਣਾ ਜ਼ਰੂਰੀ ਹੈ।
ਹਾਂਜੀ, ਹੋਰ ਵੀ ਤੁਸੀਂ ਕੀ ਕਹਿ ਰਹੇ ਸੀ? ਥੈਰੇਪੀ ਕਿੱਦਾਂ ਹੋਰ ਕਿਵੇਂ ਦੱਸ ਰਹੇ ਹੋ
ਥੈਰਪੀ, ਇਦਾਂ ਹੈ ਜੀ, ਵੀ ਜਵੇੈਂ ਸਵੇਰੇ ਉੱਠ ਕੇ ਇੱਕ ਦ੍ਰ ਗਲਾਸ ਘੱਟੋ ਘੱਟ ਜ਼ਰੂਰ
ਅੱਛਾ।
ਠੀਕ ਹੈ ਨਾ, ਨਹੀਂ ਤੇ ਆਮ ਤੌਰ, ਤੇ ਨਹੀਂ ਪੀਂਦੇ ਲੋਕੀ।
ਹੂ
ਪੀਣਾ, ਚਾਹੀਦਾ ਸਵੇਰੇ ਉੱਠ ਕੇ, ਨਹਾਣ ਤੋਂ ਪਹਿਲਾਂ ਵੀ। ਜੇ ਨਾਣਾ ਹੈਗੈ ਨਾਣ ਤੋਂ ਪੈਲਾਂ ਵੀ ਇੱਕ ਗਲਾਸ ਪੀਤਾ ਓਵੇ, ਤਾਂ ਬੀ ਪੀ ਕੰਟਰੋਲ ਰੈਂਦੈ ਓਦੇ ਨਾਲ। ਬੀ ਪੀ ਦੇ ਵਿੱਚ, ਜਿੰਮ ਹੋਏ ਤਾਂ
ਖੋਜ ਪੜਤਾਲ ਕੀਤੀ ਲੱਗਦੀ ਇਸ ਟੋਪਿਕ ਤੇ।
ਬਾੱਸ ਆੱਜ-ਕਾੱਲ੍ਹ ਤੁਆਨੂੰ ਪਤਾ ਈ ਐ, ਸੋਸ਼ਲ ਮੀਡੀਆ ਜ਼ਮਾਨਾ ਏ ਲੋਕੀ, ਤੱਕੇ ਨਾਲ ਈ, ਪੜ੍ਹਾ ਦਿੰਦੇ ਐ ਦੁਨੀਆਂ ਚ, ਗੱਲਾਂ ਤੇ ਸਮਝਾ ਦਿੰਦੇ ਐ ਆਹ ਹੋਨਾ ਚਾਹੀਦਾ ਜੀ।
ਹਾਂਜੀ ਹਾਂ ਐ ਵੀ ਗਾੱਲ ਸਈ ਐ, ਹੂੰ।
ਖਾਸ ਮੇਨਤ ਨੀ ਕਰਨੀ ਪਈ। ਅਪਣੇ ਆਪ ਈ, ਹਾਂਜੀ।
ਹ, ਮੈਂ ਨਾ ਕਈ ਵਾਰੀ ਸੁਨਿਆ ਵੈਸੇ, ਕੇ ਜਿੰਨੀ ਪਿਆਸ ਲਗਦੀ ਐ, ਓਨਾ ਈ ਪੀਨਾ ਚਾਈਦੈ। ਤੇ ਕਈ ਵਾਰੀ ਹੋਏ ਇੱਕ ਮਤਲਬ ਕਈ ਜਗ੍ਹਾ ਤੋਂ ਏਵੇਂ ਸੁਣੇਐ ਕੀ, ਬਈ ਦੋ-ਤਿੰਨ ਲੀਟਰ ਤਾਂ ਘੱਟੋ ਘੱਟ ਪੀਨਾ ਈ ਚਾਇਦੈ ਚਾਏ ਪਿਆਸ ਲੱਗੇ ਚਾਏ ਨਾ ਲੱਗੇ। ਹੁਨ ਕਈ ਵਾਰੀ ਸਮਝ ਨੀ ਆੰਦੀ ਚਲ ਪੀਏ ਮਤਲਬ ਜਿੰਨੀ ਪਿਆਸ ਐ ਓਨੀ ਤੇ ਚਲ ਪੀ ਲੇਆ ਓਨਾਂ ਤਾ ਪੀਨਾ ਈ ਪੀਨੈ ਤੇ ਉਸ ਤੋਂ ਜਾਦਾ ਕਈ ਵਾਰੀ ਨਈ ਪੀਤਾ ਜਾਂਦਾ, ਪਰ ਕਈ ਫੇਰ ਸੁਨੇਐ ਦੋ-ਤਿੰਨ ਲੀਟਰ ਪੀਣਾ ਈ ਚਾਇਦਾ, ਹੁਣ ਏ ਸਮਝ ਨਈ ਆੰਦੀ ਕੀ ਸਈ ਏ।
ਨੀ ਬੋਤ ਸੌਖਾ ਜੇ। ਤਾਂ ਦੇਖੋ ਜੀ ਰੋਕਟ ਸਾਇੰਸ ਤਾਂ ਹੈ ਨਹੀਂ, ਸਮਝ ਲਓ ਗੱਲ ਨੂੰ ਥੋੜ੍ਹੀ ਜਿਹੀ ਤਰੀਕੇ ਨਾਲ ਤੇ ਆਪਣਾ ਫੋਲੋ ਆਪਣੇ ਹਿਸਾਬ ਨਾਲ ਕਰੋ। ਦੇਖੋ ਦੁਨੀਆਂ ਤੇ ਸਾਰੇ ਤਰੈਕੇ ਦੇ ਗੱਲਾਂ ਕਰਦੀ ਰਏਗੀ ਠੀਕ ਏ ਨਾ, ਤਾਂ ਓਸ ਤੇ ਜ਼ਿਆਦਾ ਤਿਆਨ ਦੇਨ ਦੀ ਲੋੜ ਨੀ। ਜੇ ਤਾਂ ਤੁਸੀਂ ਨੂੰ, ਅ ਦਵਾਈ ਦੇ ਤੌਰ ਤੇ ਵਰਤਨਾ ਚਾੰਦੇ ਹੈਗੇ ਓ ਫੇਰ ਤਾਂ ਗੱਲ ਠੀਕ ਹੈ ਕਿ ਤਿੰਨ ਲੀਟਰ ਜ਼ਰੂਰ ਰੱਖ ਲਓ ਇੱਕ ਟਾਰਗੇਟ ਰੱਖ ਲਓ, ਕਿ ਮੈਂ ਇੱਕ ਮਹੀਨੇ ਵਾਸਤੇ ਬਾੱਸ ਤਿੰਨ ਲੀਟਰ ਰੋਜ਼ ਦਾ ਪੀਣਾ ਈ ਪੀਣੈ ਬਾੱਸ। ਉਸ ਤੋਂ ਬਾਅਦ ਫੇਰ ਤੁਹਾਡੀ ਅਪਣੀ ਮਰਜ਼ੀ ਹੋਏਗੀ ਜਿਵੇਂ ਮਰਜ਼ੀ ਕਰੋ ਠੀਕ ਏ ਨਾ, ਜੇ ਤੁਸੀਂ ਇੱਕ ਹਫ ਤਾਵੀ ਲਗਾਤਾਰ ਪੀ ਲੇਆ ਨਾ, ਮਤਲਬ ਫੇਰ ਤੁਆਡੀ ਕੰਸਿਸਟੈਂਸੀ ਬਣਨੀ ਸ਼ੁਰੂ ਹੋ ਜੇਗੀ। ਬਾੱਸ ਸ਼ੁਰੂ ਚ ਔਖਾ ਜ਼ਰੂਰ ਹੋਏਗਾ ਇੱਕ ਵਾਰੀ, ਸਟਾਰਟ ਕਰਨਾ ਪਰ ਗਰਮੀਆਂ ਚ ਹੋ ਜੇਗਾ ਸਰਦੀਆਂ ਤਾਂ ਨੀ ਮੈਂ ਕੈ ਸਕਦਾ ਵੀ ਹੋ ਜੇਗਾ।
ਹਾਂ ਗਰਮੀਆਂ ਚ ਤੇ ਹੋ ਜਾਂਦਾ ਵੇ ਕਈ ਵਾਰ ਮੈਨ ਲੱਗਦੈ ਜਾਦਾ ਈ ਓ ਜਾਂਦਾ ਹੋਣਾ ਇਸ ਤੋਂ
ਬਿਲਕੁਲ।
ਹੂੰ, ਹੂੰ।
ਸੋ ਬਾੱਸ ਓਈ ਐ ਕੀ ਤਾਨੂੰ ਚੇਂਜਿਸ ਅਪਣੇ ਆਪ ਨਜ਼ਰ ਆਣਗੇ ਫੇਰ ਤਾਂ ਤੁਸੀਂ ਕਓਗੇ ਵਾ-ਵਾ ਏ ਤਾਂ ਵੀ ਮੁਫ਼ਤ ਦੀ ਦਵਾਈ ਮਿਲ ਗਈ ਏ ਤਾਂ। ਸਾਰਾ ਕੁਛ ਈ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਗੇਆ। ਠੀਕ ਏ ਨਾ, ਅਸਰ ਤਾਂ ਤੀਜੇ ਦਿਨ ਤੋਂ ਈ ਸ਼ੁਰੂ ਹੋਜੇ ਗਾ ਦੇਖਣਾ ਤੁਹਾਨੂੰ ਹੋਲ, ਹੁਲ ਬਟ ਏ ਆ ਵੀ ਹਫ਼ ਤਾ ਤਕ ਘੱਟੋ-ਘਾੱਟ ਚਲਾਓ ਇੱਕ ਵਾਰੀ, ਤਿੰਨ ਲੀਟਰ ਦਾ ਟਾਰਗੇਟ ਲੈ ਕੇ। ਤੇ ਵੱਧ ਤੋਂ ਵੱਧ ਇੱਕ ਮਹੀਨਾ ਚਲਾ ਲੋ ਬਾੱਸ, ਉਸ ਤੋਂ ਬਾਦ ਤਾਨੂੰ ਲੋੜ ਨੀ ਫੇਰ ਏਕ ਤਰ੍ਹਾਂ ਦਾ ਨੈਚਰਲੀ ਤੁਸੀਂ ਠੀਕ ਓ ਜੋਗੇ ਬਿਲਕੁਲ ਈ ਸਾਰਾ ਕੁਛ ਠੀਕ ਹੋ ਜੇਗਾ ਜੋ ਵੀ ਮਾੜਾ-ਮਾੜਾ ਉਪਰ ਥੱਲੇ ਹੈਗਾ ਤੇ ਫੇਰ ਤੁਹਾਡੀ ਚੋਏਸ ਹੋਏਗੀ ਜਦੋਂ ਮਰਜ਼ੀ ਦੁਬਾਰਾ ਇਨੂੰ ਦੋਰਾ ਲੋ ਨਹੀਂ ਤਾਂ ਛੱਡ ਦੋ, ਫੇਰ ਜਿੰਨਾ ਪੀਣਾ ਪਿਆਸ ਲੜੀ ਹੈ ਹ ਉਸ ਹਿਸਾਬ ਨਾਲ ਚੱਲੀ ਚਲੌ
ਅੱਛਾ, ਹਾਂ ਇੰਨਾ ਤਾਂ ਕਰ ਸਕਦੇ ਹਾਂ ਵੈਸੇ, ਮੀਨਾ ਪਰ ਚਲੋ ਧਿਆਨ ਜ਼ਿਆਦਾ ਮਤਲਬ ਅਟੈਂਟਿਵਲੀ ਪੀਣਾ ਪਏਗਾ ਪਾਣੀ ਵੀ, ਹਾਂਜੀ ਇੰਨਾ ਪੀ ਲਿਆ ਹੈ।
ਫੋਨ ਹੈਗਾ ਫੋਨ 'ਚ ਰਿਮਂਡਰ ਲਾ ਦਿਉ ਠੀਕ ਹੈ ਨਾ ਹਰ ਘੰਟੇ ਬਾਅਦ ਆਪਾਂ ਇੱਕ ਗਲਾਸ ਪੀ ਲਈਏ ਤਾਂ ਮੇਰੇ ਖਿਆਲ ਹੈ ਜ਼ਿਆਦਾ ਈ ਹੋ ਜਾਣਗੇ ਦਿਨ ਚ ਇੱਕ ਘੰਟੇ ਦਾ ਟਾਈਮਰ ਲਾ ਦੋ। ਤੇ ਵੀ ਹਰ ਘੰਟੇ ਬਾਅਦ ਤੁਹਾਨੂੰ ਰਿਮੰਡ ਕਰਾਏਗਾ ਫੋਨ ਵੀ ਚਲੋ ਜੀ ਪਾਣੀ ਪੀਣ ਦਾ ਟਾਈਮ ਹੋ ਗਿਆ ਘੰਟੀ ਵੱਜੀ ਪਾਣੀ ਪੀ ਲਓ।
ਹਾਂ, ਇਹ ਵਾਲਾ ਤਰੀਕਾ ਤੁਹਾਡਾ ਸਹੀ ਹੈ।
ਹਾਂ।
ਇਹ
ਤੇ ਆਪਣੀ ਇੱਕ ਲੀਟਰ ਵਾਲੀ ਬੋਤਲ ਅਲੱਗ ਰੱਖ ਲਓ ਜਿਸ ਚ ਤਾਨੂੰ ਪਤਾ ਲੱਗ ਸਕੇ ਵੀ ਮੇਰਾ ਕਿੰਨਾ ਹੋ ਗੇਆ ਹਨਾ ਕਿੰਨੇ ਗਲਾਸ ਪੀ ਲਏ ਓਸ ਚੋ।
ਹਾਂ।
ਤੇ ਇੱਕ ਲੀਟਰ ਓ ਜੇਗਾ ਪੂਰਾ ਫੇਰ ਦੋ ਲੀਟਰ ਫੇਰ ਤੇਨ ਲੀਟਰ ਬਾੱਸ ਤਿੰਨ ਟਾਈਮ, ਤਿੰਨ ਲੀਟਰ ਤਿੰਨ ਬੋਤਲਾਂ ਖਤਮ ਕਾਰਦੋ।
ਠੀਕ ਐ।
ਤੁਹਾਡੇ ਚਿਹਰੇ ਦਾ ਗਲੋ ਹੀ ਕੁਛ ਹੋਰ ਹੋਏਗਾ ਫਿਰ ਦੇਖਣਾ ਹਫ਼ਤੇ ਬਾਅਦ ਹੀ ਪਤਾ ਲੱਗੇਗਾ ਤੁਸੀਂ ਆਪਣੇ ਆਪ ਨੂੰ ਥੈਂਕ ਯੂ ਕਰੋਗੇ ਆ ਹਾ ਹਾ ਕਿੰਨਾ ਵਧੀਆ ਕੰਮ ਸ਼ੁਰੂ ਕਰ ਲਿਆ
ਅੱਛਾ, ਨਈ ਤਰੀਕਾ ਤੇ ਮੈਨੂੰ ਵੈਸੇ ਨਾ ਓਨਾਂ ਨੇ ਸੁਨੇਆ ਬੋਤ ਵਾਰ ਸੀਗਾ ਵੀ ਤਿੰਨ ਲੀਟਰ।
ਹੂੰ।
ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਦਾਂ ਪੀ ਕਿੱਦਾਂ ਪੀਆਂ ਕਿਉਂਕਿ ਪਤਾ ਥੋੜੀ ਚੱਲਦਾ ਵੀ ਗਲਾਸ ਭਰ ਕੇ ਪੀਲਿਆ ਪਤਾ ਥੋੜੀ ਲੱਗਦਾ
ਹਾਂ ਨਹੀਂ-ਨਹੀਂ ਨਹੀਂ ਉਹ ਤਾਂ ਮੋਨੀਟਰਿੰਗ ਚਾਹੀਦੀ ਹੈ ਪ੍ਰੋਪਰ ਜੇ ਤੁਸੀ ਮੇਜਰ ਕਰ ਲਓ ਇੱਕ ਵੀ ਲੀਟਰ ਦੀ ਬੋਤਲ ਲੈ ਲਓ ਉਸ ਚੋਂ ਗਲਾਸ ਭਰ ਭਰ ਕੇ ਪੀਓ ਜਦੋਂ ਉਸ ਚੋਂ ਪੀਓਗੇ ਤੁਹਾਨੂੰ ਪਤਾ ਲੱਗ ਜੇਗਾ ਇੱਕ ਲੀਟਰ ਚੋਂ ਕਿੰਨੇ ਗਲਾਸ ਬਣਦੇ ਹੈਗੇ ਆ ਹਨਾ।
ਹੂੰ।
ਤੇ ਫਿਰ ਤੁਸੀ ਚਾਏ ਕਰੋ ਲੀਟਰ ਨੂੰ ਛੱਡ ਕੇ ਸਿੱਧਾ ਗਲਾਸ ਹੀ ਗਿਣਨੇ ਸ਼ੁਰੂ ਕਰ ਲਉ
ਹਾਂ, ਨਹੀਂ ਵੈਸੇ ਪਰ ਬੁਥ ਨਾ ਸੋਕੀ ਲੱਗਦਾ ਗਲਾਸ ਕਈ ਵਾਰੀ ਕਨਫਿਊਜਨ ਹੋ ਜਾਏਗੀ ਮੇਰੇ ਖਿਆਲ ਚ ਹਮ ਇਹ ਬੋਤਲਾਂ ਵਾਲਾ ਤਰੀਕਾ ਸਹੀ ਲੱਗ ਰਿਹਾ ਮੈਨੂੰ ਹਾਂ।
ਧਿਆਨ ਰੱਖੋ ਠੀਕ ਹੈ
ਕੱਲ ਹੀ ਜਾਂਦੀ ਆ ਮੈਂ ਫਿਰ ਨਾ ਇੱਕ ਲੀਟਰ ਵਾਲੀ ਬੋਤਲ ਚੱਕ ਕੇ ਲਿਆਦੀ ਹਾਂ
ਹਾਂ, ਵੈਸੇ ਤਾਂ ਘਰ 'ਚ ਪਈਆਂ ਵੀ ਹੁੰਦੀਆਂ ਨੇ, ਉਹ ਕੋਲਡ ਡਰਿੰਕਸ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਇਸ ਲਏ
ਹਾਂ ਉਹ ਤਾਂ ਬੜੀ ਵਧੀਆ ਹੁੰਦੀ ਹੈ ਪਤਾ ਨੀ। ਧਿਆਨ ਮਤਲਬ ਲੀਟਰ ਵਾਲੀ ਤਾਂ ਅਸੀਂ ਵੀ ਇੱਕ ਹੀ ਲਿਆਵਾਂਗੇ।
ਠੀਕ ਹੈ, ਠੀਕ ਹੈ।
ਹਾਂ ਨਾਲੇ ਬੋਤਲ ਵੈਸੇ ਵੀ ਖ਼ਤਮ ਹੋਈ ਹੈ ਅੱਜ ਕੱਲ੍ਹ ਤਾਂ ਵੈਸੇ ਹੀ ਬੜੀਆਂ ਬੋਤਲਾਂ ਲੱਗਦੀਆਂ ਨੇ ਪਾਣੀ ਦੀਆਂ ਜਿੰਨੀਆਂ ਮਰਜ਼ੀ ਭਰ ਕੇ ਰੱਖੀ ਜਾਓ ਫਰਿੱਜ ਵਿੱਚ।
ਠੀ
ਬੱਚੇ ਤਾਂ ਪਾਣੀ ਭਰ ਕੇ ਨਹੀਂ ਰੱਖਦੇ ਗੱਲ ਤਾਂ ਇਹ ਹੈ ਮੇਨ ਮੇਨ ਅੱਜ ਕੱਲ ਦਾ ਮੁੱਦਾ ਪਾਣੀ ਕੌਣ ਭਰ ਕੇ ਰੱਖੇਗਾ ਪੀਣਾ ਸਾਰਿਆ ਨੇ ਹੈ।
ਹਾਂ ਉਹ ਵਧੀਆ ਤਰੀਕਾ ਘੜੀਆ ਇੱਕ ਵਾਰੀ ਘੜਾ ਭਰ ਦੋ। ਅਤੇ ਮੁੜਕੇ ਕੇ ਸਾਰਾ ਦਿਨ ਲੋੜ ਨਹੀਂ ਫਿਰ ਚੱਲਦਾ ਰਹਿੰਦਾ ਸਾਰਾ ਦਿਨ ਤੇ ਫਰਿੱਜ ਵਾਲਾ ਕੰਮ ਥੋੜ੍ਹਾ ਜਿਹਾ ਖਰਾਬ ਹੈ, ਫਰਿੱਜ ਵਾਲਾ ਪਾਣੀ ਠੰਡਾ ਜਿਹੜਾ ਖਰਾਬ ਕਰਦਾ ਸਿਹਤ ਨੂੰ
ਉਹ ਸਾਰੀਆਂ ਗੱਲਾਂ ਨੀ ਨਾ ਮੰਨੀਆਂ ਜਾਂਦੀਆਂ ਹੁਣ, ਗੱਲਾਂ ਤੇ ਤੁਹਾਡੀਆਂ ਸਾਰੀਆਂ ਸਹੀ ਨੇ ਭਾਵੇਂ। ਪਰ, ਅਮ, ਸੋਚ-ਸੋਚ ਕੇ ਮੰਨਾਗੇ ਨਾ ਕਿ ਕਿਹੜੀ ਮੈਂਨੂੰ ਠੰਡਾ ਪਾਣੀ ਕੇ ਸਵਾਦ ਲੱਗਦਾ ਘੜੇ ਵਾਲੀ ਪਾਣੀ ਨਾਲ ਪਿਆਸ ਹੀ ਨੀ ਬੁਜਦੀ ਵੀਰ ਜੀ।
ਅੱਛਾ ਠੀਕ ਹੈ ਜੀ। ਅੱਛਾ ਜੀ।
ਹਮ ਹਾਂ ਐਂਵੇ ਗੱਲ ਨੀ ਹੌਲੀ-ਹੌਲੀ ਕਰਕੇ ਉਹ ਵੀ ਉਹਦੇ ਤੇ ਵੀ ਆਵਾਂਗੇ ਪਰ ਪਹਿਲੇ ਮੈਂ ਚੱਲ ਅ ਲੀਟਰ ਤੇ ਕਰ ਲਈਏ ਆਪਾ ਹਨਾ।
ਹੂੰ-ਹੂੰ
ਇਸ ਤੇ ਕਿਉਂਕਿ ਇੱਕ-ਇੱਕ ਸਾਰਾ ਕੁਛ ਕੱਠਾ ਕਰਾਂਗੇ ਫਿਰ ਮੈਨੂੰ ਨਹੀਂ ਲੱਗਦਾ ਕਿ ਮਸ ਸਾਰਾ ਕੁੱਛ ਹੀ ਛੱਡ ਦੇਣਾ, ਇੱਕ-ਇੱਕ ਸਟੈਪ ਕਰਕੇ ਜੇ ਮੈਂ ਚੱਲਣਾ ਤਾਂ ਫਿਰ ਮੈਨੂੰ ਲੱਗਦਾ ਮੈਂ ਕਰ ਪਾਵਾਂਗੀ।
ਬਿਲਕੁਲ ਠੀਕ ਹੈ ਜੀ।
ਹਮ
ਆਪ ਵੀ ਕਰੋ ਹੋਰਾਂ ਨੂੰ ਵੀ ਦੱਸੋ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਉਹਨਾਂ ਨੂੰ ਵੀ ਫਾਇਦਾ ਹੋਏਗਾ
ਹਾਂ ਮੈਨੂੰ ਲੱਗ ਕਿਉਂਕਿ ਮੈਂ ਨਾ ਕਈ ਵਾਰੀ ਕਰਨਾ ਮੈਂ ਸ਼ੁਰੂ ਕਰਦੀ ਸੀ ਵੀ ਇਹ ਕਰਨਾ ਮਤਲਬ ਕੋਈ ਕੰਮ ਸੋਚ ਲੋੋ ਵੱਡਾ ਤੇ ਉਹ ਕੱਠਾ ਹੀ ਛਾਲ ਮਾਰ ਕੇ ਤਾਂ ਹੁੰਦਾ ਨੀ ਹੈ। ਸਟੈਪ ਬਾਏ ਸਟੈਪ ਹੋ ਜਾਂਦਾ ਫਿਰ ਵੀ, ਤੇ ਮਤਲਬ ਇੱਕ-ਇੱਕ ਸਟੈਪ ਕਰਕੇ ਜੇ ਮੈਂ ਚੱਲਣਾ ਬੀ ਸਵੇਰੇ ਉੱਠ ਕੇ ਪਾਣੀ ਪੀਣਾ ਹੀ ਸ਼ੁਰੂ ਕਰ ਦਵਾਂ ਪਹਿਲੇ
ਹਾਂ ਬਿਲਕੁਲ।
ਤੇ ਰੋਟੀ ਤੋਂ ਬਾਦ ਜਿਹੜਾ ਮ ਮਤਲਬ ਪਿਆਸ ਲੱਗਦੀ ਹੈ ਉਹ ਪਾਣੀ ਨਾ ਪੀਆ।
ਹਮ
ਇੰਨਾ ਕਿ ਸ਼ੁਰੂ ਹੋ ਜਾਵੇ ਪਹਿਲਾਂ ਤੇ ਫਿਰ ਉ ਨੀ ਤਿੰਨ ਲੀਟਰ ਤੇ ਵੀ ਪਹੁੰਚਾਂਗੇ। ਮਤਲਬ ਉਹ ਮੋਨੀਟਰ ਕਰਨਾ ਪਏਗਾ ਨਾ ਪਹਿਲਾਂ ਵੀ ਕਿੰਨਾ ਪੀਂਦੇ ਹਾਂ ਬੋ ਬਤਲ ਕੱਲ ਲੈ ਕੇ ਆਉਂਦੀ ਹਾਂ ਫਿਰ ਮੈਂ ਹਾਂ ਨੋਟ ਕਰਨਾ ਪਏਗਾ ਪਹਿਲਾ। ਹਮ ਇੱਕ ਇੱਕ ਸਟੈਪ ਕਰਕੇ ਚੱਲਾਂਗੇ ਤੇ ਮੈਨੂੰ ਲੱਗਦਾ ਮੈਂ ਕਰ ਪਾਵਾਂਗੀ ਕਿਉਂਕਿ ਆਪਾਂ ਵੈਸੇ ਵੀ ਜਦੋਂ ਕੋਠੇ ਤੇ ਵੀ ਚੜ੍ਹਨਾ ਹੋਵੇ ਤੇ, ਪੋੜੀ ਤੋਂ ਇੱਕ-ਇੱਕ ਸਟੈਪ ਹੀ ਚੜ੍ਹਦੇ ਆ ਨਾ ਸਿੱਧਾ ਸਿੱਧਾ ਛਾਲ ਤੇ ਮਾਰਦੇ ਨੀ ਹੈ ਕੋਠੇ ਤੇ, ਚਾਹੇ ਵੱਡਾ ਕੰਮ ਹੋਵੇ ਭਾਵੇਂ ਫੇਰ ਹੋਰ, ਕਰਾਂਗੀ ਛੋਟੇ-ਛੋਟੇ ਸਟੈਪਸ ਨਾਲ ਹੀ ਮੈਂ ਤਾਂ ਮੈਨੂੰ ਸੌਖਾ ਹੋ ਜਾਂਦਾ ਕਿਉਂਕਿ ਮੈਨੂੰ ਪਤਾ ਮੈਂ ਵੱਡਾ ਸਟੈਪ ਇੱਕ ਵਾਰੀ ਸੋਚ ਤਾਂ ਲੈਂਦੀ ਹਾਂ, ਤੇ ਉਹ ਮੈਂ ਕੁ ਕੱਖ ਵੀ ਨਹੀਂ ਕਰਦੀ ਦੀ ਉਹਦਾ।
ਫਿਰ ਉਹ ਕੁੱਛ ਵੀ ਨੀ, ਮਤਲਬ ਫਾਇਦਾ ਹੀ ਜਮਾ ਹੀ ਨਹੀਂ ਹੁੰਦਾ, ਸੋਚ ਕੇ ਬਹਿ ਜਾਂਦੀ ਆ ਬਸ ਮੈਂ ਇਹ ਕੰਮ ਕਰਨਾ ਇਹ ਕੰਮ ਕਰਨਾ ਉਹ ਕਿਉਂਕਿ ਵੱਡਾ ਹੁੰਦਾ ਰਾਮ ਆਪਣਾ ਦਿਮਾਗ ਵੀ ਨਾ ਡਰ ਜਾਂਦਾ ਵੱਡਾ ਕੰਮ ਲੈਣ ਨੂੰ ਬੀ ਇੰਨਾ ਵੱਡਾ ਕਿਵੇਂ ਹੋਏਗਾ ਇੰਨਾ ਵੱਡਾ। ਹ ਇਹਦੇ ਨਾਲੋਂ ਚੰਗਾ ਛੋਟਾ ਹੀ ਸੋਚ ਲੋਓ
ਠੀਕ ਹੈ ਬਹੁਤ ਵਧੀਆ ਗੱਲ ਹੈ ਜੀ।
ਚਲੋ ਠੀਕ ਹੈ ਥੈਂਕ ਯੂ ਜੀ ਬੋਹਤ-ਬੋਹਤ ਧੰਨਵਾਦ ਤੁਹਾਡਾ ਇੰਨੀ ਨੌਲੇਜ ਦਿੱਤੀ ਮੈਨੂੰ ਮੈਂ ਕੱਲ ਤੋਂ ਹੀ ਸ਼ੁਰੂ ਕਰਦੀ ਹਾਂ, ਠੀਕ ਹੈ ਓਕੇ ਸਰ ਥੈਂਕ ਯੂ ਜੀ।
ਤੇ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।